ਸਾਸਰੀਕਾਲ ਹਾਂਜੀ ਬੋਲੋ।
ਤਾਡੇ ਸਾਮਣੇ ਈ ਏਥੇ ਈ ਰੈਣਾ ਨਾ। ਜਾਣ ਨੀ ਤਦਕ ਏਥੇ ਈ ਰੇਓ। ਬੱਚੇ ਬਾਰ ਨਿਕਲੇ ਹੋਏ ਆ।
ਅੱਛਾ ਅੱਛਾ।
ਹੁੰ।
ਹਾਂ, ਬਸ ਠੀਕ ਖਾਣਾ ਹਾਕਾ
ਹੂ
ਹੋਰ?
ਐਕਸਟਰਾ
ਅੱਜ ਕੀ ਬਣਾ ਲਿਆ?
ਅੱਜ ਅਸੀਂ ਕੀ ਬਣਾਇਆ ਸੀ ਅਸੀਂ ਤਾਂ ਹਾਂ ਦਾਲ, ਚੌਲ, ਆਲੂ, ਪੂੜੀ
ਅੱਛਾ ਅੱਛਾ ਹਾਂ
ਓਈ ਬੱਚੇ ਲੋਕ ਬਾਹਰ ਅਮਰੂਦ ਤੋੜਨ ਗਏ ਹੋਏ ਸੀ।
ਅੱਛਾ ਅੱਛਾ।
ਲੈ ਕੇ ਆਈਆਂ, ਖਾਣ ਡਹੀਆ, ਖਾ ਲੋੋ ਫੜ ਕੇ।
ਅੱਛਾ।
ਉਹੀ ਸਾਹਮਣੇ ਲੱਗਾ ਹੋਇਆ ਨਾ ਬਾਹਰ ਪੇੜ।
ਅੱਜ
ਕਿੰਨੇ ਨਿੱਕੇ ਨਿੱਕੇ ਹੀ ਮਿੱਠੇ ਹੋ ਜਾਂਦੇ
ਅੱਛਾ।
ਛੋਟੇ ਛੋਟੇ ਹੀ ਮਿੱਠੇ ਰਹਿੰਦੇ ਇਹਨਾਂ ਦੇ।
ਅੱਛਾ।
ਹੋਰ ਜਾਮੁਨ ਆਏ ਇਸ ਵਾਰ ਤੁਹਾਡੇ ਉੱਧਰ ਆ ਗਏ? ਆਈ ਗਏ ਹੋਣੇ, ਜਾਮੁਨ ਜਾਮੁਨ ਹੂ।